ਹੈਲੋ
ਹੈਲੋ, ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ?
ਹਾਂਜੀ -ਹਾਂਜੀ ਠੀਕ ਬਿਲਕੁਲ, ਤੁਸੀਂ ਸੁਣਾਓ ਠੀਕ ਹੋ?
ਹਾਂਜੀ- ਹਾਂਜੀ ਮੈਂ ਕੁਛ ਨਈ ਬਸ ਫ੍ਰਰੀ ਸੀਗੀ, ਹੋਰ ਤੁਸੀਂ ਕੀ ਬਣਾਇਆ, ਅੱਜ ਪੂਰਾ ਦਿਨ ਕੀ ਖਾਧਾ
ਅੱਜ ਸਵੇਰੇ, ਦਾਲ ਵਾਲਾਂੀ ਰੋਟੀ ਖਾਧੀ ਸੀ।
ਅੱਛਾ -ਅੱਛਾ
ਤੇ ਦੁਪਹਿਰ ਕੀ, ਖਾਧਾ ਸੀ। ਭੁੱਲ ਗਿਆ, ਦੁਪਹਿਰ ਦੇ ਅੱਛਾ ਕਰੇਲ਼ੇ ਦੁਪਹਿਰੇ, ਕਰੇਲੇ ਤੇ ਨਾਲ ਰੈਤਾ, ਤੇ ਹੁਣ, ਪਨੀਰ ਬਣਾਇਆ ਸੀ।
ਠੀਕ ਏ -ਠੀਕ ਏ ਹੋਰ ਤੁਹਾਡੀਆ ਉਂਗਲਾ ਠੀਕ ਨੇ
ਹਾਂ, ਉਗਲਾ ਨੂੰ ਫਰਕ ਏ
ਅੱਛਾ -ਅੱਛਾ ਕੀ, ਕਹਿੰਦਾ ਡਾਕਟਰ
ਡਾਕਟਰ, ਕੁਛ ਨਈ ਪੱਟੀ ਕਰਤੀ ਉਹਨੇ ਹਾਂ
ਮੈਂ ਕਿਹਾ, ਪੱਟੀਆਂ ਅਜੇ ਹੋਰ, ਕਰਾਓਗੇ ਕਿ ਠੀਕ ਨੇ,
ਨਈ -ਨਈ ਪੱਟੀਆਂ ਤੇ ਕਰਨੀਆਂ, ਚਾਰ -ਪੰਜ ਪੱਟੀ- ਆ ਹੋਣਗੀਆਂ ਹਾਲੇ
ਅੱਛਾ -ਅੱਛਾ।
ਹਮ ਇਹਨੇ ਸਾਫ਼ ਕਰਤਾ, ਪੂਰਾ ਜ਼ਖਮ ਸਾਈਡਾਂ ਤੋਂ, ਉਂਗਲ ਪੂਰੀ ਚਮਕ ਗਈ
ਟਾਂਕੇ ਦਿਖ ਰਹੇ ਨੇ, ਕਲੀਅਰ ਫੇਰ
ਨਹੀਂੀ ਟਾਂਕੇ ਤੇ ਕੱਟੇ ਗਏ ਨੇ, ਟਾਂਕੇ ਸਾਫ਼ ਨੀ ਉੱਧਰ ਜਗਾ ਹਾਂ ਉਹ ਬਸ, ਨਖੂਨ ਦੇ ਕੋਲ ਥੋੜਾ ਜਿਹਾ ਉਹ ਹੈਗਾ ਹੈ ਜ਼ਖ਼ਮ, ਉਹ ਪਰਤਿਆ ਲੱਗਣਾ ਥੋੜਾ ਟਾਈਮ
ਅੱਛਾ- ਅੱਛਾ
ਤੇ ਉਹ ਭਲੇ ਟਾਈਮ ਨਾ, ਲੱਗਣਾ ਉਸ ਤੋਂ ਬਾਅਦ ਫੇ ਰ ਉਹੀ ਹੋ ਹੈ ਮੇਨ ਇਹ ਦੂਜੀ ਉਂਗਲ, ਇਹ ਹੋ ਜਾਏਗੀ ਇੱਕ -ਦੋ ਪੱਟੀਆਂ ਚ ਠੀਕ ਹਾਂ ਇਹਦੇ ਮਾਂਸੜ ਆਏ ਏਥੇ ਆ ਗਿਆ ਮਾਸੀ ਥੋੜ੍ਹਾ ਜਿਹਾ ਰਹਿ ਗਿਆ ਬਸ ਮਾਸ ਆਣਾ
ਹਮ ਠੀਕ ਠੀਕ
ਹਾਂਜੀ ਹਾਂਜੀ ਹੋਰ
ਹੋਰ ਵਧੀਆ ਅਸੀਂ ਵੀ ਬਸ ਦਰਜਿਆਨੀ ਕੋਲ ਜਾਣਾ ਸੀਗਾ ਆਪਣੀ ਉਹ ਮਿੱਟੀ ਚੁੱਕਣ ਬਸ ਫਿਰ ਲੇਟ ਹੀ ਫ੍ਰਰੀ ਹੋਏ ਫਿਰ ਜਾਨ ਨਹੀ ਹੋ ਪਾਇਆ ਸਗੋਂ ਦਰਜਿਆਾਨ ਤੇ ਫੋਨ ਵੀ ਨਹੀਂ ਚੁੱਕਦੀ ਪਈ ਹੈਗੀ ਉਹ ਫੋਨ ਤਾਂ ਨਹੀਂ ਚੁੱਕ ਰਹੀ ਨਾ ਉਹਨੇ ਸੀਤਾ ਨੀ ਹਣਾ
ਚੇਤਾ ਨੀ ਹੋਣਾ ਚੂਚਾ ਘਰ ਚਲੇ ਜਾਉਣੇ ਹਜੇ ਬੰਦੇ ਨੇ
ਮੇਰੀ ਥੋੜੀ ਤਬੀਅਤ ਖਰਾਬ ਚੱਲਦੀ ਪਈ ਨਾ ਮੈਂ ਚੱਕਰ ਨਾ ਨਾ ਆ ਜਾਣ ਰਸਤੇ ਕੁਝ ਮੈਂ ਤਾਂ ਨਹੀਂ ਜਾਂ
ਓਹੋ! ਜ਼ਿਆਦਾ ਤਬੀਅਤ ਖ਼ਰਾਬ ਏ, ਥੋੜ੍ਹੀ ਨੀ ਨਾ ਹੈ, ਫਿਰ ਜ਼ਿਆਦਾ ਹੈ।
ਹਾਂਜੀ-ਹਾਂਜੀ! ਤਾਂ ਕਰਕੇ ਮੈਂ ਜਾਂਦੀ ਨੀ ਪਈ ਹੈਗੀ ਕਿੱਥੇ ਵੀ, ਮੈਂ ਕਿਹਾ ਐਂਵੇਂ ਅਪਨੇ-ਆਪ ਨੁ ਕੀ, ਤਬੀਅਤ ਖ਼ਰਾਬ ਹੋ ਜਾਏ। ਤਾਂ ਕਰਕੇ। ਹੋਰ ਵਧੀਆ।
ਹੂੰ।
ਆ ਫਿਰ ਹੁਨੇ ਰੋਟੀ ਖਾਕੇ ਹੱਟੇ ਆਂ, ਫਿਰ ਅੰਮ ਲੈਕੇ ਆਈ ਸੀ। ਦੁੱਧ ਤੇ ਮੈ ਰਾ ਤੀ ਪੀਂਦੀ ਨੀ, ਬਟ ਮੈਂ ਆਪਣੇ ਹਸਬੈਂਡ ਵਾਸਤੇ ਲਿਆਈ ਆਂ ਬਣਾਕੇ, ਉਹ ਹੋਰਲੈਕਸ ਵਾਲਾ ਹੈਗਾ ਬਣਾਇਆ ਘਾਰ ਕੇ ਦਾ ਸੀਗਾ
ਤੇ ਉਹਨੂੰ ਸ਼ਾਮੀ ਪੀਤਾ ਨੀ, ਤੇ ਫਿਰ ਉਹਦੇ ਪਾਪਾ ਹੀ ਪੀ ਲੈਣਗੇ।
ਅੱਛਾ-ਅੱਛਾ।
ਹਾਂਜੀ-ਹਾਂਜੀ।
ਠੀਕ ਏ। ਹੋਰ?
ਹੋਰ ਵਧੀਆ। ਬਣਾਓ ਕਿੱਥੇ ਘੁੰਮਣ-ਫਿਰਨ ਦੀ ਪਲੈਨਿੰਗ। ਫਿਰ ਚੱਲਾਂਗੇ ਅਸੀਂ ਘੁੰਮਣ ਕਿੱਥੇ।
ਅੱਛਾ। ਕੋਈ ਨੀ ਬਣਾਂਨੇ ਆ ਪਲੈਨਿਂਗ ਬਣਾਨੇ ਆਂ, ਘੁੰਮਣ-ਫਿਰਨ ਦੀ ਵੀ।
ਹਾਂਜੀ-ਹਾਂਜੀ, ਹੋਰ ਤੁਹਾਡੀ ਫੈਕਟਰੀ ਸਭ ਠੀਕ?
ਹਾਂ-ਹਾਂ, ਸਭ ਠੀਕ ਵਧੀਆ।
ਕੰਮ ਚੱਲ ਰਿਹਾ?
ਹੂੰ, ਹੂੰ ਕੰਮ ਚੱਲ ਰਿਹਾ।
ਅੱਛਾ-ਅੱਛਾ! ਅਸੀ ਵੀ ਅੱਜ ਨਿੰਬੂ ਦਾ ਅਚਾਰ ਪਾਇਆ ਵੇ।
ਅੱਛਾ!
ਹੁਣ, ਹਜੇ ਅਸੀਂ ਅੰਬ, ਅੰਬੀਆਂ ਦਾ ਅਚਾਰ ਪਾਣਾ ਯਾ ਅੰਬੀਆਂ ਲਿਆ ਕੇ ਦੇਣਗੇ ਡੈਡੀ, ਫਿਰ ਅਸੀਂ ਪਾਵਾਂਗੇ। ਇਸ ਸਾਲ ਅਸੀਂ ਅਚਾਰ ਪਾਣਾ ਏ, ਕਿਉਂਕਿ ਜਿਹੜਾ ਤਿੰਨ ਸਾਲ ਪਹਿਲੇ ਪਾਇਆ ਸੀ, ਉਹ ਖ਼ਤਮ ਹੋ ਗਿਆ ਹੈ।
ਅੱਛਾ-ਅੱਛਾ। ਤਿੰਨ ਸਾਲ ਪਹਿਲੇ ਪਾਇਆ ਸੀ।
ਹਾਂ, ਨਹੀਂ ਚੱਲ ਜਾਂਦਾ ਤਾਂ, ਦਸ-ਪੰਦਰਾਂ ਕਿੱਲੋ ਪਾਂਨੇ ਆ ਤੇ ਚੱਲ ਜਾਂਦਾ ਹੈ, ਤਿੰਨ-ਚਾਰ ਸਾਲ। ਹੁਨ, ਅਸੀਂ ਹੁਣ ਐਤਕੀ, ਐਤਕੀ ਅਸੀਂ ਘੱਟ ਪਾਵਾਂਗੇ, ਸੋਚਿਆ ਪਿੱਛੇ ਅਸੀਂ ਪੰਦਰਾਂ ਕਿਲੋ ਪਾਇਆ ਸੀ, ਐਤਕੀ ਹੁਣ ਅਸੀਂ ਪਾਵਾਂਗੇ ਖਾਲੀ ਸੱਤ-ਅੱਠ ਕਿਲੋ ਪਾਵਾਂਗੇ ਬਸ, ਕਿ ਦੋ-ਸਾਲ ਲੰਘਕੇ ਨਾ ਦੂਸਰਾ ਪੈ ਜਾਏ, ਫਿਰ ਐਂਝ ਵੈਸੇ ਤੇ ਅਚਾਰ ਜਿੰਨਾ ਪੁਰਾਣਾ ਹੁੰਦਾ, ਉਂਨਾ ਵਧੀਆ ਹੁੰਦਾ ਐ। ਹਾਂ, ਮਤਲਬ ਗੱਲ ਜਾਂਦਾ ਨਾ ਅੱਛੇ ਤਰੀਕੇ ਨਾਲ। ਤਾਜ਼ਾ-ਤਾਜਾ ਅਚਾਰ ਕੱਚਾ ਹੁੰਦਾ ਐ, ਫਿਰ ਦੇਖੋ ਇੱਕ-ਦੋ ਸਾਲ ਤੱਕ ਉਹ ਬਿਲਕੁਲ ਗਲਿਆਂ ਦਾ ਹੁੰਦਾ ਵੇ।
ਹਂ, ਹਂ, ਹਂ ਹਂ ਬਿਲਕੁਲ।
ਬਸ ਹੁਣ ਪਵਾਵਾਂਗੇ ਅਚਾਰ, ਪਿੱਛੇ ਵੀ ਦੇਖੋ ਕਿਸੇ ਕੋਲ ਪੁਵਾਣਾ ਸੀਗਾ।
ਕੀਰ ਕੋਲ ਪਵਾਣਾ?
ਮਾਮੀ ਪਾ ਗਈ ਸੀ ਪਿੱਛੇ ਆਕੇ, ਐਤਕੀ ਤਾ ਦੇਖੋ ਬੋਲ-ਚਾਲ ਹੈ ਨੀਂ। ਵੇਖੋ ਕੌਣ ਪਾਏਗਾ, ਕੁਛ ਨ੍ਹੀਂ ਪਤਾ। ਐ, ਸਾਹਮਣੇ ਈ ਰਹਿੰਦੀ ਜੇੜੀ
ਅੱਛਾ!
ਹਾਂਜੀ-ਹਾਂਜੀ, ਉਹ ਪਾ ਗਈ ਸੀ, ਡੈਡੀ, ਮੰਮਾ ਤੇ ਮੈਂ ਸੀਗੇ। ਐਤਕੀ ਦੇਖੋ ਕਿਹਨੂੰ ਬੁਲਾਂਦੇ ਆ ਪਾਣ ਆਸਤੇ ਕਿਉਂਕਿ ਇਹ ਸਾਨੂੰ ਤੇ ਜ਼ਿਆਦਾ ਨੌਲੇਜ ਹੈਗੀ ਨੀ ਨਾ ਚਾਰ ਪਾਣ ਦੀ ਤਾਂ ਕਰਕੇ।
ਅੱਛਾ ਅੱਛਾ, ਠੀਕ ਏ।
ਅੱਜ ਅਸੀਂ ਨਿੰਬੂ ਦਾ ਪਾਇਆ ਸੀ ਖੱਟਾ-ਮਿੱਠਾ ਅਸੀਂ ਪਹਿਲੇ ਪਾਇਆ ਦਾ ਖੱਟਾ ਹੁਣ ਪਾ ਲਿਆ। ਗਲਗਲ ਦਾ ਵੀ ਪਿਆ ਦੇ ਐ ਤੇ ਅੰਮ ਦਾ ਹੁਣ ਪਾ ਰਏ ਆਂ। ਟੇਉਦਾ ਟੇਉ ਮਗਵਾਵਾਂਗੀ ਓਰਦਾ ਵੀ ਪਾਲਾਂਗੀ।
ਟਿਊ ਟਿਊ ਖਾਂਦਾ ਕੋਣ ਏ ਵੈਸੇ, ਟਿਊ ਦੇ ਚਾਰ ਇੰਨਾ ਮੋਟਾ ਜਿਹਾ ਤੇ ਟਿਊ ਹੁੰਦਾ।
ਨਈਂ ਬਟ ਅੱਛਾ ਹੁੰਦਾ ਢਿਓ ਦਾ।
ਹਾਂ ਹਾਂ
ਹੋਰ ਹਰੀ ਮਿਰਚਾਂ ਲਿਆਵਾਂਗੀ ਉਹਰਾ ਵੀ ਪਾਂਗੇ ਕਿਉਂਕਿ ਸੋ ਲਾਲ ਮਿਰਚਾਂ ਦਾ ਸੋਲੀਏ ਲਾਲ ਮਿਰਚਾਂ ਦਾ ਪਾਵਾਂਗੇ ਅਸੀਂ ਉਹ ਸੀ ਹਾਂਜੀ।
ਅੱਛਾ ਅੱਛਾ, ਹੋਰ ਵਧੀਆ ਸਭ।
ਹਾਂਜੀ, ਹਾਂਜੀ ਸਭ ਵਧੀਆ।
ਘਰ-ਬਾਰ ਸਭ ਠੀਕ ਨੇ ਮੰਮੀ ਡੈਡੀ।
ਹਾਂਜੀ ਘਰ ਸਭ ਠੀਕ ਨੇ ਤੇ ਹਾਂਜੀ ਬੱਚਾ ਸੋ ਗਿਆ ਸਵੇਰੇ ਛੇ ਵਜੇ ਉੱਠ ਜਾਂਦਾ ਆ ਹੁਣ ਸਕੂਲ ਖੁੱਲ ਗਏ ਨੇ ਨਾ ਤੇ ਉਹਨੂੰ ਵੀ ਬੜੀ ਟੈਸ਼ਨ ਹੁੰਦੀ ਆ ਤਾਂ ਕਰਕੇ।
ਠੀਕ ਐ, ਠੀਕ ਐ।
ਹੋਰ ਤੁਸੀਂ ਸੁਣਾਓ?
ਬਾਹ ਕੁਛ ਨ੍ਹੀਂ, ਅਸੀ ਸੋ ਜਾਂਗੇ ਥੋੜੀ ਦੇਰ ਤੱਕ।
ਹਾਂਜੀ, ਹਾਂਜੀ।
ਫਿਰ ਉਸ ਤੋਂ ਬਾਅਦ ਸਵੇਰੇ, ਹਾਂ ਟੀ ਵੀ ਲਗਾਇਆ ਦਾ। ਹੋਰ।
ਹੋਰ ਵਧੀਆ।
ਹਂ ਫੇਰ ਘਰ ਕਦੋਂ ਜਾਣਾ ਤੁਸੀਂ।
ਅਸੀਂ ਵੈਹੇ ਦੇਖੋ ਹੁਣ ਮੈਂ ਸੋਚਿਆ ਹੋਇਆ ਛੁੱਟੀਆਂ ਹੋਣਗੀਆਂ ਨਾ ਜੂਨ ਦੀਆਂ ਫਿਰ ਮੈਂ ਜਾਉਂਗੀ।
ਅੱਛਾ, ਅੱਛਾ।
ਉਹ ਸੋਰੀ ਜੂਨ ਦੀ ਨੀਂ ਸੋਰੀ, ਸੋਰੀ ਐ ਦਸੰਬਰ ਚ ਠੰਡ ਛੁੱਟੀਆਂ ਪੈਣਗੀਆਂ ਨਾ ਪੇਪਰਾਂ ਤੋਂ ਬਾਅਦ ਫੇਰ ਰਹਿ ਕੇ ਆਉਂਗੀ ਦਸ ਬਾਦ ਥੋੜਾ ਨਾ ਮੂਡ ਹੋਰ ਹੋ ਜਾਂਦਾ ਆ ਇੱਥੇ ਕੀ ਇਥੇ ਫਿਰ ਹੈ ਤੇ ਵ ਚਲੋ ਉਹੀ ਕੁਸ਼ ਹੈਗਾ ਵੇ।
ਉਹ ਤੇ ਹੈ ਹੀ ਹੈ ਬਿਲਕੁਲ, ਬਿਲਕੁਲ।
ਫਿਰ ਰੱਖੜੀ ਤੇ ਸਿਸਟਰ ਇਨਲੋ ਨੇ ਆਉਣਾ ਹੈ ਤੇ ਅਸੀਂ ਜਾਵਾਂਗੇ ਨਹੀਂ।
ਅੱਛਾ, ਅੱਛਾ।
ਹਾਂਜੀ, ਹਾਂਜੀ। ਰੱਖੜੀ ਮੇਰੇ ਖਿਆਲ ਅਠਾਈ ਅਗਸਤ ਦੀ ਹੈਗੀ ਹੈ।
ਅੱਛਾ!
ਹਾਂਜੀ, ਹਾਂਜੀ।
ਅਠਾਈ ਅਗਸਤ ਜੁਲਾਈ ਸ਼ੁਰੂ ਹੋ ਗਿਆ ਨਾ।
ਹਾਂਜੀ ਅੱਜ ਜੁਲਾਈ ਲੱਗ ਗਿਆ ਅਗਲੇ ਮਹੀਨੇ ਰੱਖੜੀ ਆ ਬਸ।
ਹਾਂ ਕਿੰਨੀ ਤਰੀਕ ਅੱਛਾ ਅਠਾਈ ਅਗਸਤ ਅਖੀਰ ਚਚ ਹੈਗੀਏ।
ਹਾਂਜੀ, ਹਾਂਜੀ ਅਖੀਰ ਚ ਪੁੁੰਨੀਆਂ ਵਾਲੇ ਦਿਨ ਆਉਂਦੀ ਹੈ ਨਾ ਪੂਰਨਮਾਸ਼ੀ ਵਾਲੇ ਦਿਨ।
ਅੱਛਾ, ਅੱਛਾ।
ਹਾਂਜੀ ਰੱਖੜੀ ਹਮੇਸ਼ਾ ਪੁਨਿਆ ਵਾਲੇ ਦਿਨ ਹੁੰਦੀ ਏ।
ਠੀਕ ਹੈ, ਠੀਕ ਹੈ ਜ ਮੈਨੂ ਨਹੀਂ ਪਤਾ।
ਨਹੀਂ, ਮੈਨੂੰ ਪਤਾ ਫੇਰ ਪੁਨੀਆ ਜਿਸ ਦਿਨ ਹੁੰਦੀ ਉਸ ਦਿਨ ਰੱਖੜੀ ਹੁੰਦੀ ਏ।
ਠੀਕ ਹੈ ਜੀ
ਹਾਂਜੀ। ਹੁਣ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਵੀ ਪੁੁੰਨੀਆਂ ਵਾਲੇ ਦਿਨ ਹੀ ਆਉਂਦਾ ਹੈ।
ਹਾਂ ਉਹ ਤਾਂ ਪੂਰਨਮਾਸੀ ਅੱਛਾ! ਪੂਰਨਮਾਸੀ ਪੂਨਿਆ ਠੀਕ ਹੈ ਇੱਕੀ
ਹਾਂਜੀ, ਹਾਂਜੀ
ਹਮ, ਹਮ ਹੋਰ।
ਹੋਰ ਤੇ ਵਧੀਆ ਆ ਸਾਰਾ ਕੁਛ ਬਸ।
ਹਾਂ।
ਅਸੀਂ ਬਸ ਹੁਣ ਸੋ ਜਾਵਾਂਗੇ ਕਿਉਂਕਿ ਫੇਰ ਸਵੇਰੇ ਜਲਦੀ ਉੱਠਣਾ ਏ ਨਾ ਤੁਹਾਨੂੰ ਦੱਸਿਆ ਬੱਚੇ ਸਕੂਲ ਜਾਂਦੇ ਨੇ ਸਵੇਰੇ ਉੱਠਣਾ ਹੁੰਦਾ ਹੈ ਤਾਂ ਕਰਕੇ
ਹਮ ਠੀਕ ਅੱਛਾ!
ਹਾਂਜੀ, ਹਾਂਜੀ
ਠੀਕ ਏ, ਠੀਕ ਏ।
ਨਾ ਕਿਹੜੀ ਮੂਵੀ ਦੇਖਦੇ ਹੋ ਤੁਸੀਂ?
ਮੈਂ ਲਗਾਈਏ ਆਪਣਾ ਰਾਈਜ਼ੋਵ ਦਾ ਪਲੈਨਟਰੋ ਦਾ ਐਪਸ ਇਦੇ ਚ ਨਾ ਬਾਂਦਰ ਹੁੰਦੇ ਨੇ ਨਾ ਬਾਂਦਰ ਕਈ ਸਮਝਦਾਰ ਹੁੰਦੇ ਨੇ।
ਅੱਛਾ ਇੰਗਲਿਸ਼ ਮੁ ਓਵੀ ਦੇਖਦੇ ਹੋ। ਤੁਸੀਂ ਹੀ ਕਹਿ ਦੋ
ਹਮ, ਹਮ, ਹਮ
ਅੱਛਾ, ਅੱਛਾ
ਤੇ ਓ ਸਮਝਦਾਰ ਕਈ ਬਾਂਦਰ ਹੁੰਦੇ ਨੇ ਤੇ ਫੇਿ਼ਰ ਉਹ ਨਾ ਜਦੋਂ ਇੱਕ ਬਾਂਦਰ ਆਜ਼ਾਦ ਹੁੰਦਾ ਹੈ। ਫਿਰ ਆਪਣੇ ਨਾਲ ਦੂਜੇ ਬਾਂਦਰਾਂ ਨੂੰ ਸਮਝਾਉਂਦਾ ਸਾਰਾ। ਬਟ ਉਹਨਾਂ ਚ ਵੀ ਨਾ ਕਈ ਹਾਂ ਗ਼ਲਤ ਬਾਂਦਰ ਹੁੰਦੇ ਨੇ
ਹਾਂ ਮਤਲਬ ਵਿਲਨ ਤੇ ਹੁੰਦਾ ਈ ਆ, ਹਰ ਮੂਵੀ
ਹਾਂ, ਹੁਣ ਔ ਜੇੜਾ ਸ ਈ ਬਾਂਦ ਹੁੰਦੇ ਐ, ਔ ਕੈਂਦੇ ਅਸੀਂ ਸਾਨਵੇ ਰਵਾਂਗੀ। ਜਿਵੇਂ ਕਿ ਜੇੜਾ ਗ਼ਲਤ ਹੁੰਦੈ, ਔ ਕੈਂਦੇ ਬਈ ਨੀ ਰੈ ਸਕਦੇ ਅਸੀਂ।
ਹੜਵੀ ਮੂੰਵੀ ਚ ਹੀਰੋ, ਵਿਲਣ ਦੀ ਹੁੰਦੀ ਹੋਈ ਸਟੋਰੀ ਹੁੰਦੀ ਐ। ਮੈਨੂੰ ਨੀ ਪਸੰਦ ਮੂਵੀਆਂ ਦੇਖਣੀਆਂ। ਅੱਛਾ, ਹਾਂਜੀ। ਮੈਂ ਸਿਰਫ ਇੱਕ ਸੀਰੀਅਲ ਦੇਖਦੀ ਆ, ਹੁਨ ਨਵਾ ਬਸ। ਔਦੇ ਲਾਵਾ ਮੈਂ ਕੁਛ ਨੀ ਦੇਖਦੀ ਹੈਗੀ।
ਅੱਛਾ, ਹੋ ਹੋਰ ਕੋਈ ਨਾਟਕ ਨੂਟਕ ਸੀਰਅ ਕੁਛ ਵੀ ਨੀ ਵੇਖਦੇ।
ਨ ਈ ਮੈਂ ਜ਼ਿਆਦਾ ਕੁਛ ਨੀ ਦੇਖਦੀ, ਲਾਫਟਰ ਸ਼ੈਫ ਵਿੱਚ- ਵਿਚ ਦੇਖ ਲੈਂਦੀ ਔ ਮੈਂ ਜਾਦਾ ਮੈਂ ਟੀ ਵੀ ਜਾਦਾ ਦੇਖਦੀ ਨੀ ਪੂਰਾ ਦਿਨ, ਟੈਮ ਈ ਨੀ ਲੱਗਦਾ। ਰੋਟੀ ਸਬਜ਼ੀ ਬਣਾਔ- ਫੇਰ ਦੋਪੈਰ ਦੀ ਬਣਾ ਔ, ਫੇਰ ਦੋਪੈਰੇ ਥੋੜਾ, ਸੋਣ ਨੂੰ ਮਿਲ ਜਾਏ ਹੈ ਔ ਸੋਵਾਂ। ਫੇਰ ਉਸ ਤੋਂ ਬਾਅਦ ਰਾਤ ਨੂ -
ਹਮ-ਹਮ-ਹਮ, ਅੱਛਾ-ਅੱਛਾ। ਤੇ ਔ ਲੋਕ, ਇੱਕ ਨਾ ਲੋਕਫ ਸੀਜ਼ਨ ਆਊੰਦੈਂ, ਔ ਪਤਾ ਲੱਗਿਆ ਕਿੱਧਰ ਰੈਂਦੈਂ।
ਇਹ ਹੋ ਜਾਂਦਾ ਪੂਰੇ ਦਿੰਦਾ ਐ ਰੂਟੀਨ ਨੇ ਮੇਰਾ ਔ ਟੀ ਪੀ ਕੈ ਰੇ
ਅੱਛਾ- ਅੱਛਾ। ਠੀਕ -ਠੀਕ-ਠੀਕ, ਬਾਏ-ਬਾਏ।